ਹੈਲੋ ਜੀ, ਸਤਿ ਸ੍ਰੀ ਆਕਾਲ ਜੀ, ਕੀ ਹਾਲ ਚਾਲ ਵਧੀਆ ਵਧੀਆ, ਸਾਡੇ ਵੀ ਵਧੀਆ, ਹੋਰ ਕੀ
ਹੋਰ ਸੁਣਾਓ, ਤੁਸੀਂ।
ਹੋਰ ਤੁਸੀਂ ਕੀ ਕਰਦੇ ਪਏ ਸੀ।
ਕੁਛ ਨਹੀਂ ਸੋਚਦੀ ਸੀ ਕੀ ਬਣਾਵਾਂਗੇ। ਦੁਪਹਿਰੀ ਦਾ ਖਾਓ ਤੇ ਰਾਤ ਦੁਪਹਿਰ ਦਾ ਟੈਸ਼ਨ, ਰਾਤੀ ਦਾ ਖਤਮ ਹੋਏਗਾ ਤਾਂ ਸਵੇਰ ਦੀ
ਸਹੀ ਗੱਲ ਹੈ ਅੱਜ ਕੱਲ ਤਾਂ ਨਾ ਬੱਚਿਆਂ ਨੂੰ ਵੀ ਨਾ ਉਹ ਗਿਆ ਕਿ ਅਲੱਗ ਅਲੱਗ ਰੈਸਪੀ ਬਣਾ ਕੇ ਸਾਨੂੰ ਖਿਲਾਓ
ਹਾਂਜੀ ਅਤੇ ਬੜਾ ਦੁਖੀ ਕਰਦੇ ਨੇ ਖਾਣ ਵਾਸਤੇ ਤੇ
ਦਾਲ ਸਬਜ਼ੀ ਖਾ ਕੇ ਵੀ ਅਸੀਂ ਬੋਰ ਹੋ ਚਦੇ ਹ
ਉਹ ਇਥ ਤੁਸੀਂ ਕੀ ਬਣਾਇਆ ਅੱਜ
ਅਸੀ ਸੋਚਦੇ ਗਏ ਸੀਗੀ ਅੱਜ ਨਾ ਕਿੱਥੇ ਬਾਹਰ ਬਟ ਬੱਚੇ ਕਹਿਦੇ ਸੀ ਕੁਛ ਮੰਮੀ ਨੇਦਾ ਆਹ ਖਾਣਾ ਮੈਂ ਕਹਿ ਤ ਅਸੀਂ ਘਰ ਵਿੱਚ ਹੀ ਬਣਾ ਲੈਂਦੇ ਹਾਂ ਕਹਿੰਦੇ ਨਹੀਂ ਅਸੀਂ ਬਾਹਰ ਜਾ ਕੇਾ ਖਾਵਾਂਗੇ ਤਾਂ ਮੈਂ ਕਿਹਾ ਚਲੋ ਦੇਖ ਫਿਰ ਮੈਂ ਨਹੀਂ ਮੈਂ ਘਰੇ ਬਣਾ ਕੇ ਦਿੰਦੀ ਹਾਂ ਤੁਹਾਨੂੰ ਕੁਛ ਵਧੀਆ ਜਿਹੀ ਚੀਜ਼ ਜਿਹੜੀ ਤੁਸੀਂ ਕਹੋਗੇ ਉਹੀ ਅਸੀਂ ਘਰੇ ਬਣਾ ਲਵਾਂਗੇ ਤਾਂ ਉਹੀ ਮੈਂ ਕਿਹਾ ਚੱਲ ਮੈਂ ਕਿਹਾ ਮੈਂ ਮੈਂ ਕਿਹਾ ਤੁਹਾਡੇ ਤੋਂ ਵੀ ਪੁੱਛਦੇਿਆਂ ਤੁਸੀਂ ਕਿਵੇਂ ਬਣਾਉਦੇ ਹੋ ਠੀਜ਼ ਫ ਬੰਦੇ ਨੂੰ ਥੋੜਾ ਜਹਾ ਹੋ ਜਾਂਦਾ ਅਰ ਤੁਸੀਂ ਬਣਾਈ ਹੋਏਥ ਮਿਲ ਜੁਲ ਕੇ ਬੰਦਾ
ਹਾਂ ਬਿਲਕੁਲ ਬਿਲਕੁਲ ਬਿਲਕੁਲ ਤੇ ਹੁਣ ਬੱਚਾ ਕੀ ਕਹਿ ਰਹੇ ਨੇ ਕੀ ਬਣਾਉਣਾ ਖਾਸ ਅੱਜ
ਉਹ ਕਹਿ ਰਹੇ ਸੀ ਮਾਮਾ ਮੋਮੋਸ ਬਣਾਓ ਅੱਜ ਮੈਂ ਕਿਹਾ ਚੱਲ ਪੁੱਛ ਮੈਂ ਵੀ ਚਲੋ ਮੈਂ ਦੇਖਿਆ ਤਾਂ ਸੀ ਯੂਟਿਊਬ ਚ ਪਰ ਕਦੇ ਬਣਾਏ ਨੀ ਨਾ ਤਾਂ ਕਰਕੇ ਥੋੜਾ ਜਿਹਾ ਹੁੰਦਾ
ਹਾਂ ਹਾਂ ਹਾਂ ਥੋੜ੍ਹਾ ਕੰਨਫਿਊਜਨ ਰਹਿੰਦਾ ਹੈਗਾ ਫ ਕਿਵੇਂ ਬਣਾਉਣੇ ਨੇ ਕਿਵੇਂ ਨਹੀਂ ਤਾਂ ਕਰਕੇ ਉਹੀ ਚੱਕ ਘਰ ਹੈਗਾ ਨਹੀਂ ਨਹੀਂ ਨਾ ਮੈਂ ਤੇ ਸਵੇਰੇ ਆਪ ਬਣਾਈਏ ਆਪਣਾ ਕੜਾਾਈ ਚਾਂਪ ਬਣਾਈਏ ਮੈਂ ਤੇ ਅੱਜ
ਅੱਛਾ ਚਲੋ ਵਧੀਆ ਤੁਸੀਂ ਕਿਵੇਂ ਬਣਾਉਂਦੇ ਹੋ ਕੜਹੀ ਚਾ
ਕੜਾਹੀ ਚਾਂਪ ਦਾ ਤੇ ਹੈਗਾ ਉਹੀ ਜਿਵੇਂ ਮੈਂ ਚਾਂਪਾਂ ਹੁੰਦੀਆਂ ਨੇ ਨਾ ਪਹਿਲੇ ਉਹਨੂੰ ਬੁਆਇਲ ਕਰ ਲਿਆ ਪਾਣੀ ਚ
ਅੱਛਾ ਅੱਛਾ
ਤੇ ਬੋਆਇਲ ਕਰਕੇ ਕੇ ਦੈਨ ਫੇਿਰ ਉਹਨੂੰ ਅਸੀਂ ਜਿਵੇਂ ਛਾਾਨ ਲਿਆ ਦੋ ਚਾਰ ਵਜੇ ਠੰਡੇ ਪਾਣੀ ਚ ਹੀ ਸਾਫ਼ ਕਰਕੇ ਤੇ ਕਈ ਤੇ ਜਿਵੇਂ ਫਰਾਈ ਕਰਕੇ ਬਣਾਉਦੇ ਪਰ ਮੈਂ ਨਾ ਫਰਾਈ ਨਹੀਂ ਕਰਦੀ ਉਹ ਵੀ ਜ਼ਿਆਦਾ ਭਾਰੀ ਹੋਵੇ ਜਾਂਦੀ ਹੈਗੀ ਤੇ ਮੈਂ ਕੀ ਕਰਨੀ ਆ ਫਿਰ ਉਹਦੇ ਜਿਵੇਂ ਪੀਸ ਕਰਕੇ ਕਰਕੇ ਥੜ ਮੋਟੇ ਮੋਟੇ ਜਿਵੇਂ ਇੱਕ ਚਾਂਪ ਦੇ ਤਿੰਨ ਚਾਰ ਪੀਸ ਕਰ ਲਏ ਤੇ ਉਸ ਤੋਂ ਬਾਅਦ ਉਹ ਨੂੰ ਮੈਰੀਨੇਟ ਕਰਨੀ ਆ ਜਿਵੇਂ ਮੈਂ ਉਹਦੇ ਚ ਪਾਤਾ ਦਹੀਂ ਆਪਣਾ ਹਲਦੀ ਲਾਲ ਮਿਰਚ ਗਰਮ ਮਸਾਲਾ ਆਪਣਾ ਧਨੀਆਂ ਪਾਊਡਰ ਪਾਤਾ ਨਮਕ ਪਾਉਂਦੀ ਮੈਂ ਉਹਦੇ ਚ ਥੋੜਾ ਜਹਾ ਤੇਲ ਪਾਇਆ ਜਿਹੜਾ ਵੀ ਯੂਜ ਕਰਦੇਓ ਤੁਸੀਂ ਤੇ ਉਸ ਤੋਂ ਬਾਅਦ ਥੋੜਾ ਨਿੰਬੂ ਉਹਦੇ ਤੇ ਸਕੀਜ਼ ਕਰਤਾ ਤੇ ਸਾਰਾ ਉਹਨੂੰ ਅੱਛੀ ਤਰ੍ਹਾਂ ਮਤਲਬ ਸਾਰਾ ਰਲ ਮਿਲਾ ਕੇ ਨਾ ਪੂਰਾ ਚੰਗੀ ਤਰ੍ਹਾਂ ਤੇ ਉਹਨੂੰ ਟੱਕ ਕੇ ਮੈਂ ਰੱਖ ਦਿੰਨ ਆਾਂ ਫਰਿੱਜ ਵਿੱਚ
ਅੱਛਾ ਅੱਛਾ ਅੱਛਾ ਅੱਛਾ ਫੀਜ਼ਰ ਚ ਰੱਖ ਦੇਣੇ ਹੋਗੇ
ਨਹੀਂ ਫ੍ਰਿਜਰ ਨੋਰਮਲ ਫਰਿਜ ਵਿੱਚ ਹੀ ਉੱਤੇ ਵਾਲੀ ਸ਼ੈਲਫ ਤੇ ਹਾਂ ਉਹਦੇ ਤੇ ਰੱਖ ਦਿੰਦੀ ਆ ਹਾਂ ਉਹ ਨਹੀਂ ਨਹੀਂ ਉਹ ਪਤਾ ਕੀ ਹੈਗਾ ਉਹ ਨਾ ਫਿਰ ਇੰਨੀ ਜੰਮ ਜਾਂਦੀ ਜਦੋਂ ਉਹ ਉਹ ਅਸੀਂ ਸਬਜ਼ੀ ਪਾਵਾਂਗੇ ਨਾ ਉਹ ਉਹ ਨਾ ਬੜੀ ਜਿਵੇਂ ਫਟਣੀ ਨਹੀਂ ਸ਼ੁਰੂ ਹੋ ਜਾਂਦੀ ਜਿਵੇਂ ਮੈਲਟ ਹੋ ਜਾਂਦੀ ਹੈ ਪਿਘਲਦੀ ਹੈ ਐਵੇਂ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਖ਼ਰਾਬ ਹੋ ਜਾਂਦੀ ਹੈ ਉਹ ਮੈਂ ਇੱਕ ਵਾਰੀ ਕੀਤਾ ਸੀ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਪਰ ਮੈਂ ਕਹਿੰਦੀ ਹ ਨਹੀਂ ਉਹ ਨੀ ਅੱਛੀ ਲੱਗਦੀ ਮੈਨੂੰ ਤੇ ਉਹਦੇ
ਅੱਛਾ ਅੱਛਾ ਮੈਨੂੰ ਮੈਂ ਵੀ ਨਾ ਦੇਖਿਆ ਤਾਈ ਮੈਂ ਕ ਕਿਹਾ ਚੱਲ ਤੁਹਾਡੇ ਤੋਂ ਪੁਛ ਦੀ ਬੰਦੇ ਨੇ ਬਣਾਇਆ ਉਹਨਾਂ ਤੋਂ ਉਹ ਬੰਦੇ ਨੂੰ ਜ਼ਿਆਦਾ ਪਤਾ ਲੱਗਦਾ ਪ ਕਿ ਕਿਵੇਂ ਕੋਈ ਚੀਜ਼ ਕਿਵੇਂ ਬਣਾਉਣੀ ਅਤੇ
ਹਾਂ ਨਹੀਂ ਨਹੀਂ ਬਹੁਤ ਸਵਾਦ ਬਣਦੀ ਹੈ ਉਹ ਉਸ ਤੋਂ ਬਾਅਦ ਫਿਰ ਮੈਂ ਕੀ ਕਰਨੀ ਹ ਅੱਧ ਪੌਨਾ ਘੰਟਾ ਫਰਿੱਜ ਵਿੱਚ ਪਿਆ ਤਾਂ ਤੱਕ ਮਸਾਲਾ ਤਿਆਰ ਕਰ ਲੈਂਦੀ ਹਾਂ ਜਿਵੇਂ ਆਪਣਾ ਪਿਆਜ ਵੀ ਗ੍ਰਾਇੰਡ ਕਰ ਲਏ ਪਿਆਜ ਲਸਣ ਅਦਰਕ ਹਰੀ ਮਿਰਚਾਂ ਗ੍ਰਾਇੰਡ ਕਰਕੇ ਆਪਣਾ ਫਿਰ ਤੇਲ ਪਾਇਆ ਕੜਾਹੀ ਵਿੱਚ ਉਹਦੇ ਚ ਜੀਰਾ ਪਾਇਆ ਕਈ ਵਾਰੀ ਥੋੜੇ ਮੋਟੇ ਮਸਾਲੇ ਵੀ ਕੁੱਟ ਲੈਂਦੀ ਆ ਨਾਲ ਜਿਵੇਂ ਅੱਛੇ ਲੱਗਦੇ ਨੇ ਉਹਦਾ ਫਲੇਵਰ ਅੱਛਾ ਆਉਂਦਾ ਨਾ ਮੋਟੀ ਇਲਾਚੀ ਦਾਲਚੀਨੀ ਦਾ ਉਹ ਪਾ ਲਿਆ ਹਾਂ ਉਹਦੇ ਨਾਲ ਬੜਾ ਅੱਛਾ ਅਰੋਮਾ ਲੱਗਦਾ ਉਹਦਾ ਤੇ ਉਹ ਆਪਣਾ ਉਹ ਸਾਰਾ ਮਸਾਲਾ ਮਸੂਲਾ ਗ੍ਰਾਇੰਡ ਕਰਕੇ ਪਾਤਾਾ ਜਦੋਂ ਭੁੰੱਲ ਗਿਆ ਸਾਨੂੰ ਪਤਾ ਲੱਗ ਜਾਂ ਖੁਬੂ ਜ ਮਸਾਲੇ ਦੀ ਆ ਜਾਂਦੀ ਹੈਗੀ ਹੈ ਹਾਂ ਹਾਂਜੀ ਉਸ ਤੋਂ ਬਾਅਦ ਫੇਿਰ ਉਹੀ ਟਮਾਟਰ ਦੀ ਪਿਊਰੀ ਬਣਾ ਕੇ ਕੇ ਆਪਣਾ ਉਹਦੇ ਚ ਪਾਤੀ ਕਸੂਰੀ ਮੇਥੀ ਪਾਈ ਉਹਦੇ ਬਾਅਦ ਥੋੜਾ ਜਿਹਾ ਆਪਣਾ ਦੁੱਧ ਪਾਉਣਾ ਫੁਲ ਕਰੀਮ ਦੁੱਧ ਪਾ ਦਿਓ ਜਾਂ ਘਰ ਦੀ ਮਲਾਈ ਜਾਂ ਕਰੀਮ ਹੈਗੀ ਉਹ ਪਾ ਦਿਓ ਅੱਛੀ ਤਰ੍ਹਾਂ ਜਦੋਂ ਘਿਓ ਛੱਡ ਜਾਂਦਾ ਮਸਾਲਾ ਉਸ ਤੋਂ ਬਾਅਦ ਉਹ ਮੈਰੀਨੇਟ ਤੀ ਹੋਈ ਸਾਰੀ ਅਂ ਚਾਂਪਾਂ ਉਹਦੇ ਚ ਪਾ ਦੇਣੀਆਂ ਨੇ ਥੋੜਾ ਥੋੜਾ ਜੋ ਜਿਹੜਾ ਉਹਦੇ ਬਰਤਨ ਨਾਲ ਜਿਹੜਾ ਲੱਗਿਆ ਰਹਿ ਜਾਂਦਾ ਹੰਗਾਲ ਉਹਨੂੰ ਪਾਣੀ ਪਾ ਕੇ ਉਹ ਵੀ ਪਾਾਰਤਾ ਵੇਚੀ ਤੇ ਚੰਗੀ ਤਰ੍ਹਾਂ ਕੜਾਹੀ ਵਿੱਚ ਨਾ ਉਹਨੂੰ ਕੜਾਹੀ ਚ ਬਣਾਓ ਬਹੁਤ ਸਵਾਦ ਬਣਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਸਮਝ ਪਤਾ ਤੁਹਾਨੂੰ ਇਹਨਾ ਬ ਇਹਨਾ ਟਾਈਮ ਤੋਂ ਬਣਾ ਰਿਹਾ ਪਤਾ ਲੱਗ ਹੀ ਜਾਂਦਾ ਕਿ ਹੁਣ ਬਣਨ ਵਾਲੀ ਇਹ ਚੀਜ਼ ਸਿਮ ਸੇਮ ਸਮ ਤੇ ਬਣਾਣਾਿਆ ਹੈਗਾ ਉਹਨੂੰ ਜਿਆਦਾ ਹਾਈ ਫਲੇਮ ਤੇ ਨੀ ਬਣਾਉਣਾ ਫੇਿਰ ਉਸ ਤੋਂ ਬਾਅਦ ਤੁਸੀਂ ਜੇ ਬੱਚੇ ਖਾਂਦੇ ਨੇ ਨਾ ਮੋਟੀ ਮੋਟੀ ਸ਼ਿਮਲਾ ਮਿਰਚ ਵਗੈਰਾ ਨੀ ਆਉਂਦੀ ਹੈਗੀ ਲਾਲ ਪੀਲੀ ਹਰੀ ਸਾਰੀਆਂ ਉਹ ਕੱਟ ਕੇ ਹਾਂ ਹਾਂ ਕਲਰਫੁਲ ਜਿਹੜੀ ਆਉਂਦੀ ਨੇ ਉਹ ਬੈਲ ਪੇਪਰ ਜੀ
ਹਮ ਹਮ
ਉਹ ਨੂੰ ਹਲਕਾ ਜਿਹਾ ਦੂਜੀ ਗੈਸ ਤੇ ਛੋਟੇ ਕਰਕੇ ਨਾ ਹਲਕਾ ਜਿਹਾ ਤੇਲ ਹੀ ਜਾਵੇ ਛੋਟਾ ਜਿਹਾ ਕਰਕੇ ਜਿਵੇਂ ਹਲਕੀ ਨਰਮ ਹੋ ਜਾਂਦੀ ਹੈ ਤੇ ਉਹ ਜਦੋਂ ਬਣ ਜਾਏਗਾ ਉਹਦੇ ਉੱ ਤੇ ਪਾ ਕੇ ਤੇ ਥੋੜਾ ਉਹਦੇ ਧਨੀਆ ਧੁਨੀਆ ਪਾ ਕੇ ਤੇ ਉਹ ਬਹੁਤ ਸਵਾਦ ਲੱਗਦੀ ਏ ਉਹ ਉਸ ਜਦੋਂ ਬਣ ਜਾਏਗੀ ਉਸ ਤੋਂ ਬਾਅਦ ਬਣਨ ਤੋਂ ਬਾਅਦ ਜਿਵੇਂ ਤੁਸੀਂ ਜਦ ਇੱਕਦਮ ਗੈਸ ਬੰਦ ਕਰੋਗੇ ਨਾ ਉਸ ਤੋਂ ਬਾਅਦ ਉੱਤੇ ਕਰੀਮ ਪਾ ਦਿਓ ਤੁਸੀਂ ਹਾਂ ਸਾਰਾ ਰਲਾ ਮਿਲਾ ਕੇ ਜੇ ਤੁਹਾਨੂੰ ਬਿਲਕੁਲ ਬਜ਼ਾਰੀ ਟੇਸਟ ਚਾਹੀਦਾ ਤਾਂ ਉਹਦੇ ਉੱਤੇ ਓਰੀਗੈਨੋ ਪਾ ਦਿਓ ਓਰੀਗੈਨੋ ਨਾਲ ਨਾ ਫਲੇਵਰ ਹੋਰ ਅੱਛਾ ਆਉਦਾ ਉਹਦਾ ਐ ਰੋਮਾ
ਅੱਛਾ ਨਹੀਂ ਆ ਤਾਂ ਵਧੀਆ ਸਗੋਂ
ਅਰੇ ਉਹ ਤਾਂ ਬਹੁਤ ਅੱਛਾ ਲੱਗਦਾ ਹੈ ਉਹਦੇ ਨਾ ਕੁਲਚੇ ਬਣਾ ਕੇ ਅਸੀਂ ਨਾ ਕੁਲਚੇ ਜੀਂਜਾਰੋ ਰੈਡੀਮੇਡ ਲੈ ਆਦੇ ਹਾਂ ਉਹ ਕੁਲਚੇ ਮੱਖਣ ਵਿੱਚ ਸੇਕ ਲਓ ਨਾਲ ਤੁਸੀਂ ਪਿਆਜ ਕੱਟ ਲਓ ਚਟਨੀ ਬਣਾ ਲਈ ਪੁਦੀਨੇ ਵਾਲੀ ਹਰੀ ਵਾਲੀ ਜਿਹੜਾ ਦਹੀਂ ਪਾ ਕੇ ਬਣਾਦੇ ਹਾਂ ਅਸੀਂ ਤੇ ਦਹੀਂ ਤੇ ਉਹਦੇ ਵਿੱਚ ਧਨੀਆ ਪਾਇਆ ਆਪਣਾ ਹਰੀ ਮਿਰਚਾਂ ਪਾ ਕੇ ਤੇ ਦਹੀਂ ਪਾ ਕੇ ਸਾਰਾ ਗ੍ਰਾਇੰਡ ਕਰਤਾ ਥੋੜਾ ਪਾ ਕੇ ਥੋੜੀ ਪਤਲੀ ਹੋ ਜਾਂਦੀ ਤੇ ਗਾੜੀ ਗਾੜੀ ਨੀ ਅੱਛੀ ਲੱਗਦੀ ਬਹੁਤ ਜ਼ਿਆਦਾ ਏਦਾਂ ਲੱਗਦੇ ਜਿਵੇਂ ਬਜ਼ਾਰੀ ਖਾ ਰਹੇ ਹਾਂ ਅਸੀਂ ਬਿਲਕੁਲ ਹੀ। ਉਹ ਬਹੁਤ ਸਵਾਦ ਲੱਗਦਾ
ਕਈ, ਉੱਥੇ ਕਈ ਜਗ੍ਹਾ ਤੇ ਮੈਂ ਦੇਖੀ ਹੈ ਨਾ, ਤੀਲਾ ਚ ਚਾਪ ਨਾਲ ਕੁਲਚਾ ਮਿਲਦਾ ਹੈ।
ਹਾਂ ਉਹੀ ਅਸੀਂ ਵੀ ਉਹੀ ਬਣਾਉਦੇ ਹਾਂ, ਨਾਲ ਕੁਲਚਾ ਬਣਾਉਂਦੇ ਹਾਂ। ਮਤਲਬ ਬਜ਼ਾਰੋਂ ਲਿਆਂਦੇ ਹਾਂ, ਉਹਨੂੰ ਗਰਮ ਕਰ ਲੈਂਦੇ ਹੈ ਜਿਵੇਂ ਮ
ਹਾਂ ਹਾਂ ਹਾਂਜੀ। ਨਹੀਂ ਇਹ ਤਾਂ ਮੈਨੂੰ ਵਧੀਆ ਲੱਗਿਆ ਤੁ ਇਵੇਂ ਘਰ ਵਿੱਚ
ਅਰੇ, ਤੁਸੀਂ ਇੱਕ ਵਾਰੀ ਬਨਾਨਾ ਜ਼ਰੂਰ ਇੰਨਾ ਸਵਾਦ ਲੱਗਦਾ ਐ ਨਾ, ਔਰ ਕੋਈ ਕਹਿ ਈ ਨਹੀਂ ਸਕਦਾ ਮੈਂ ਜਦੋਂ ਬਨਾਨੀ ਆ ਮੇਰਾ ਤਾਂ ਮ ਮਤਲਬ ਕਈ ਵਾਰ ਦੇਖੋ ਸਬਜ਼ੀ ਬਣਾਉਂਦੇ ਆਂ ਦੋ ਟਾਈਮ ਚੱਲ ਜਾਂਦੀ ਏ। ਪਰ ਵੈਸੇ ਜਦੋਂ ਮੈਂ ਚਾਂਪ ਇਹ ਬਣਾਉਦੀ ਹਾਂ ਨਾ ਤੇ ਮੇਰੀ ਇੱਕੋ ਵਾਰੀ ਚ ਝੱਟ ਖਤਮ।
ਉਹ ਬੱਚਿਆਂ ਨੂੰ ਵੀ ਉਹ ਸੁੱਕੀ- ਸੁੱਕੀ ਖਾ ਲੈਂਦੇ ਨੇ, ਡਰਾਈ- ਡਰਾਏ ਵੀ ਖਾ ਲੈਂਦੇ ਨੇ, ਬੱਚੇ ਟੇਸਟ- ਟੇਸਟ ਵਿੱਚ, ਟੇਸਟ- ਟੇਸਟ ਵਿੱਚ ਹੀ ਖਤਮ ਹੋ ਜਾਂਦੀ ਹੈ, ਕਈ ਵਾਰੀ ਤਾਂ ਕਈ ਚੀਜ਼ ਇਨੀਂ ਵਧੀਆ ਬਣਦੀ ਹੈ ਕਿ ਟੇਸਟ- ਟੇਸਟ ਚ ਵੀ ਸਾਰੇ ਕਹਿੰਦੇ ਨੇ, ਸਾਨੂੰ ਥੋੜਾ ਜਿਹਾ ਹੋਰ ਟੇਸਟ ਕਰਾ ਦੋ ਇਹ ਤਾਂ ਵੈਸੇ ਤਾਂ ਡਰਾਏ ਵੀ ਵਧੀ ਵਧੀਆ ਲੱਗਦੀ ਹੋਏਗੀ, ਮੈਨੂੰ ਲੱਗਦਾ ਆਪਾਂ ਡਰਾਏ ਬਣਾਵਾਂ ਤਾਂ
ਹਾਂ-ਹਾਂ ਨਹੀਂ, ਇਹ ਤੁਸੀਂ ਇਹ ਤੇ ਦੇਖੋ ਤੁਸੀਂ ਕੁਲ ਚੇ ਜਿਵੇਂ ਕਿਸੇ ਨਾਲ ਖਾਣੀ ਹੈ, ਜੇ ਤੁਸੀਂ ਕਰੀਮ ਵਾਲੀ ਖਾਣੀ ਆਉਂਦੀ ਹੈ ਨਾ, ਮਲਾਈ ਚਾਂਪ ਆਉੰਦੀ ਹੈ ਨੋਰਮਲ ਜੀ, ਤੇ ਉਹਨੂੰ ਫਰਾਈ ਕਰਕੇ ਬਣਾ ਲੋ ਤੁਸੀਂ ਉਹਦੇ ਵਿਚ ਲੰਬਾ ਚੌੜਾ ਕੰਮ ਹੀ ਨਹੀਂ ਹੈਗਾ ਫਰਾਈ ਵਾਲੇ ਵਿੱਚ ਤੇ ਕੋਈ ਵੀ
ਅੱਛਾ
ਉਹ ਵੀ ਤੁਸੀਂ ਜਿਵੇਂ ਹਿੰਮਤ ਤੁਹਾਨੂੰ ਦੱਸਿਆ ਨਾ ਕਿ ਪਹਿਲੇ ਉਬਾਲ ਕੇ ਫਿਰ ਫਰਾਈ ਕਰਤਾ ਚਾਪਾਂ ਨੂੰ ਉਸ ਤੋਂ ਬਾਅਦ ਤੁਸੀਂ ਵੱਡਾ ਜਿਹਾ ਭਾਂਡਾ ਲੈ ਕੇ ਉਹਦੇ ਵਿੱਚ ਤੁਸੀਂ ਪਿਆਜ ਪਾਓ ਜਿਵੇਂ ਪਿਆਜ ਸ਼ਿਮਲਾ ਮਿਰਚ ਸੋਟੇ ਕਰਕੇ ਹਲਕੇ ਜਿਹੇ ਉਹਦੇ ਵਿੱਚ ਹੀ ਪਾਡੇ ਜ ਦਿਓ ਤੇ ਆਪਣਾ ਉਹ ਜਿਹੜੀ ਫਰਾਈ ਕੀਤੀ ਚਾਂ ਪ ਉਹ ਵੀ ਪਾਤੀ ਉੱਤੋਂ ਪਾਇਆ ਨਮਕ ਕਾਲੀ ਮਿਰਚ ਚਾਟ ਮਸਾਲਾ ਤੇ ਖੂਬ ਸਾਰੀ ਕਰੀਮ ਮਿਲਾ ਕੇ ਆਪਣਾ ਹੱਥਾਂ ਨਾਲ ਉਹਨਾਂ ਨੂੰ ਮਿਲਾ ਮਿਲਾ ਕੇ ਸਾਰਾ ਬ ਉੱਥੇ ਧਨੀਆ ਪਾ ਦੋ ਬਸ ਉਹਦੇ ਚ ਬਜ਼ਾਰੀ ਨੀ ਮਿਲਦੀ ਮਲਾਈ ਚ ਆਪ ਖਾਲੀ ਖਾਂਦੇ ਹ ਸਨੈਕਸ ਜਿਵੇਂ ਉਹ ਹੈਗੀ ਹੈ ਉਹ ਹੋਰ ਵੀ ਸਿੰਪਲ ਹੈਗੀ ਕਿ ਉਹਦੇ ਚ ਮਸਾਲੇ ਮਸੂਲੇ ਨੀ ਕੁੱਟਣੇ ਪੈਂਦੇ ਤੁਹਾਨੂੰ ਜ਼ਿਆਦਾ
ਅੱਛਾ ਅੱਛਾ ਉਹ ਉਹ ਐਵੇਂ ਬਣ ਜਾਂਦੀ ਹੈ ਫਰਾਈ ਕਰਕੇ
ਫਰਾਈ ਕਰਨਾ ਕੁਛ ਕਰਨਾ ਹੀ ਨਹੀਂੀ ਹੋਰ ਤੇ ਹੋਰ ਸਾਰਾ ਕੰਮ ਤੇ ਉਹੀ ਹੈ ਮਲਾਈ ਤੇ ਮ ਸਾਲਿਆਂ ਦਾ ਹੀ ਹੈਗਾ ਹੋਰ ਕੁਛ ਨੀ ਜੇ ਕਈ ਜਿਵੇਂ ਹੁੰਦੇ ਨੇ ਓਵਰ ਖਾਂਦੇ ਨੇ ਜਿਵੇਂ ਮਲਾਈ ਵੀ ਚਾਹੀਦੀ ਹੈ ਬਟਰ ਵੀ ਚਾਹੀਦਾ ਅਮੁਲ ਬਟਰ ਪਾਤਾਾ ਦੂਜਾ ਬਟਰ ਘਰ ਦਾ ਪਾਤਾ ਕੋਈ ਬਟਰ ਪਾ ਦਿਓ ਤੁਸੀਂ ਜਿਵੇਂ
ਹਮ ਹਮ ਹਮ ਹਮ ਹਾਂ ਕਈ ਲੋਕ ਅਮੁਲ ਮਟਰ ਵੀ ਮੈਲਟ ਕਰਕੇ ਫ ਦਿੰਦੇ ਨੇ ਮੈਂ ਵੇਖਿਆ ਸੀ
ਉਹਦਾ ਸਵਾਦ ਅੱਛਾ ਲੱਗਦਾ ਨਾ ਬਟਰ ਦਾ ਤਾਂ ਕਰਕੇ
ਖਆਦ ਦਾ ਜੀਭ ਦਾ ਸਵਾਦ ਹੈ ਜਿਹੜਾ ਮਰਜੀੀ ਪਾਾਲੋ
ਹਾਂ ਉਹੇ ਫਿਰ ਇਹ ਵੀ ਤਾਂ ਵੇਖਣਾ ਪੈਂਦਾ ਹੈ ਨਾ ਕਿ ਜਿਵੇਂ ਘਰ ਦੇ ਲੋਕੀ ਜੋ ਖਾਂਦੇ ਨੇ ਉਸੇ ਹਿਸਾਬ ਨਾਲ ਬਣਾਓ ਕਈ ਵਾਰੀ ਕੋਈ ਨਹੀਂ ਜ਼ਿਆਦਾ ਉਹ ਕਈ ਕਹਿੰਦੇ ਨੇ ਸਾਨੂੰ ਮੱਖਣ ਮੁੱਖਣ ਇੰਨਾ ਪਾ ਕੇ ਨਾ ਦਿਓ ਬਈ ਖਾਲੀ ਕਰੀਮ ਪਾ ਦਿਓ ਇਹ ਕਰੀਮ ਵੀ ਹੈਵੀ ਆਉਂਦੀ ਹੈ ਇੱਕ ਨਾ ਤੁਸੀਂ ਦੇਖੋ ਨਾ ਬਜ਼ਾਰੀ ਕਰੀਮ ਤੇ
ਹੋ ਜਾਂਦੀ ਹੈ ਨਾ ਅਗਰ ਤੁਸੀਂ ਬਟਰ ਵੀ ਪਾ ਦਿੱਤਾ ਕਰੀਮ ਵੀ ਪਾ ਦਿੱਤੀ ਤਾਂ ਫਿਰ ਕਈ ਵਾਰ ਹੁੰਦਾ ਸੀ ਰਾਤ ਲੇਟ ਖਾਂਦੇਾਂ ਦਾ ਡਾਇ
ਹਾਂ ਉਹ ਉਹੀ ਤਾਂ ਹੀ ਮੈਂ ਕਹਿ ਰਹੀ ਹਾਂ ਨਾ ਇਹ ਚੀਜ਼ਾਂ ਹੁੰਦੀਆਂ ਨੇ ਸ਼ਾਮੀ ਵੇਲੇ ਤਾਂ ਖਾ ਲੋ ਤੁਸੀਂ ਬਸ ਇਹ ਰਾਤੀ ਨਹੀਂ ਕਿ ਰਾਤੀ ਸੌਣ ਲੱਗੇ ਤੁਸੀਂ ਖਾਓਗੇ ਸੋ ਜਾਓ ਉਹ ਤੇ ਬਹੁਤ ਸਵੇਰੇ ਉੱਠ ਕੇ ਤੇ ਬੜਾ ਬੁਰਾ ਹਾਲ ਹੋ ਜਾਂਦਾ ਮੈਨੂੰ ਪਤਾ ਹੈ ਨਾ ਕਈ ਵਾਰੀ ਐਵੇਂ ਹੋਇਆ ਹੀ ਇੱਕ ਦ ਵਾਰੀ ਤੇ ਤਾਂ ਤਾਂ ਤੇ ਅਸੀਂ ਅਵੋਇਡ ਹੀ ਕਰਨੇ ਹਾਂ ਇਹ ਚੀਜ਼ਾਂ ਮੈਂ ਬਣਾਉਦੀ ਹਾਂ ਦੁਪਹਿਰੀ ਜਾਂ ਸ਼ਾਮੀ ਵੇਲੇ ਜਿਵੇਂ ਛੇ ਸੱਤ ਵਜੇ ਖਾਲ ਲਈ ਆ
ਹਾਂ ਮਤਲਬ ਚਲੋ ਅੱਠ ਵਜੇ ਤੱਕ ਬੰਦੇ ਨੇ ਖਾ ਲਈ ਫੇਿਰ ਸੋਨਾ ਗਿਆਰਾਂ
ਹਾਂ ਉਹ ਹਾਂਜੀ ਹਾਂਜੀ ਅੱਜ ਕੱਲ ਸਭ ਦਾ ਸੌਣ ਦਾ ਟਾਈਮ ਉ ਹੀ ਹੈਗਾ ਲੇਟ ਗਿਆਰਾਂ ਬਾਰਾਂ ਇੱਕ ਵਜੇ ਤੱਕ ਤਾਂ ਕਰਕੇ ਤੁਸੀਂ ਅੱਠ ਨੌ ਵਜੇ ਵੀ ਖਾ ਲਓਗੇ ਤਾਂ ਵੀ ਤਿੰਨ ਚਾਰ ਘੰਟੇ ਬੋਡੀ ਨੂੰ ਮਿਲ ਜਾਂਦੇ ਨੇ ਡਾਇਜੈਸਟ ਕਰਨ ਵਾਸਤੇ
ਨਹੀਂ ਸਗੋਂ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕੀਤੀ ਮੈਨੂੰ ਮੈਂ ਸੋਚ ਰਹੀ ਸੀ ਮੋਮੋਸ ਬਣਾਵਾਂ ਮੈਂ ਹੁਣ
ਹਾਂਜੀ ਹਾਂ ਅਰੇ ਨਹੀਂ ਨਹੀਂ ਬੜੀਆਂ ਅੱਛੀਆਂ ਮਤਲਬ ਆਉਂਦਾ ਹੈਆ ਮੈਂ ਵੀ ਹੁਣ ਸੋਚਦੀ ਪਈਆਂ ਚੈਨਲ ਬਣਾਵਾਂ ਤੇ ਰੈਸਿਪੀ ਵਗੈਰਾ ਜਿਵੇਂ ਪਾਵਾਂ ਨਾ ਮੈਨੂੰ ਸਾਰਾ ਕਿਉਂਕਿ ਅਸੀਂ ਮੈਂ ਜ਼ਿਆਦਾਤਰ ਵੈਜੀ ਹੈਗੀਆਂ ਵੈੱਜ ਖਾਂਦੀ ਆ ਤੇ ਮੈਨੂੰ ਅੱਛੀ ਲੱਦੀ ਹੈ ਵ ਸਾਰੀ ਵੈਜੀਟੇਰੀਅਨ ਰੈਸਿਪੀਆਂ ਬਣਾਉਣਾ ਨਾ ਤੇ ਅੱਛਾ ਲੱਗਦਾ ਹੈ ਤੇ ਅੱਜ ਕੱਲ ਲੋਕੀ ਫਿਰ ਕਈ ਵਾਰ ਪੁੱਛਦੇ ਵੀ ਨੇ ਤੇ ਬੰਦਾ ਕਹਿੰਦਾ ਚਲੋ ਆਪਣਾ ਕੋਈ ਚੈਨਲ ਬਣਾ ਲੋ ਉਹਦੇ ਤੇ ਪਾਤੀਆਂ ਵਧੀਆ ਲੱਗਦਾ ਹੈਗਾ ਵੀ ਕੰਮ ਫਿਰ ਅੱਛਾ
ਦੀ ਰੈਸਪੀ ਪਾ ਲਈ ਬੰਦਾ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂੀ ਤੁਹਾਡੇ ਤੁਹਾਨੂੰ ਲਾਈਕਸ ਵੀ ਮਿਲ ਜਾਣਗੇ ਔਰ ਤੁਹਾਡਾ ਚੈਨਲ ਵੀ ਫੇਮਸ ਹੋ ਜਾਊਗਾ
ਸੋਚ ਪਈ ਸੀ ਉਹ ਵੀ ਮੇਰੇ ਮੇਰੀ ਕੁੜੀ ਵੀ ਕਹਿੰਦੀ ਸੀ ਕਹਿੰਦੀ ਤੁਸੀਂ ਚੈਨਲ ਬਣਾਓ ਨਾ ਮੈਂ ਕਿਹਾ ਚਲੋ ਉਹ ਵੀ ਕਰਾਂਗੇ ਕੋਈ ਨੀ ਮੈਂ ਕਿਹਾ ਜਿਵੇਂ ਜਾਏਗਾ ਪ੍ਰਭੂ ਹੋਰ ਕੀ ਹੈਗਾ
ਨਹੀਂ ਚਲੋ ਵਧੀਆ ਲੱਗਿਆ ਮੈਂ ਮੈਂ ਵੀ ਸੋਚਦੀ ਵੀ ਹਾਂ ਤੁਸੀਂ ਰੈਸਪੀ ਬਹੁਤ ਵਧੀਆ ਦੱਸੋ ਮੈਨੂੰ ਮੈਂ ਵੀ ਬਣਾ ਕੇ ਟਰਾਈ ਕਰ ਵੀ ਹਾਂ
ਹਾਂ ਹਾਂ ਤੁਸੀਂ ਤੁਹਾਡੇ ਘਰ ਵੀ ਸਭ ਕਹਿਣਗੇ ਵਾਹ ਵੀ ਵਾਹ ਕਿੱਥੋਂ ਸਿੱਖ ਆਇਓ ਚਲੋ ਬਣਾਣਾ ਤੁਸੀਂ ਹਾਂਜੀ ਹਾਂ ਡੈਫੀਨੇਟਲੀ ਡੈਫੀਨੇਟਲੀ ਜ ਓ ਜੀ ਓਕੇ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ